ਹੈਲੋ। ਹਾਂਜੀ ਸਸ ਸ਼੍ਰੀ ਪੈਨਜੀ।
ਸਸ ਸ੍ਰੀ ਕਾਲ।
ਹੋਰ ਕੀ ਹਾਲ ਚਾਲ ਏ?
ਸਭ ਵਧੀਐ।
ਹੋਰ ਕੀ ਕਰਦੇ ਪਏ?
ਕੁਛ ਨੀ ਬਸ ਘਰ ਦੇ ਕੰਮ ਈ ਚੱਲਦੇ ਪੇ ਨੇ। ਸਬਜ਼ੀ ਬਨਾ ਰੀ ਸੀ ਕਟਰ ਦੀ।
ਅੱਛਾ-ਅੱਛਾ।
ਹਾਂਜੀ।
ਹੋਰ? ਮੈਂ ਪੁੱਛਨਾ ਹਾਂਜੀ, ਹਾਂ ਹਾਂ ਬਸ ਮੈਂ ਵੀ ਕੜੀ ਧਰੀ ਹੋਈ ਸੀ। ਤੇ ਓਈਯੋ ਬਸ। ਪਕੌੜੇ
ਆਵਾਜ਼
ਹਾਂਜੀ-ਹਾਂਜੀ ਮੈਂ ਪੁੱਛਣਾ ਸੀ ਤੁਹਾਡੇ ਕੋਲ ਹਾਂਜੀ ਮੈਂ ਤੁਹਾਡੇ ਕੋਲ ਪੁੱਛਣਾ ਸੀ ਕਿ ਪਨੀਰ ਚਿੱਲੀ ਦੀ ਰੈਸਪੀ ਦੱਸਦੇ ਤੁਸੀਂ ਮੈਨੂੰ
ਅੱਛਾ ਪਨੀਰ ਚਿੱਲੀ ਤਾਂ ਕੋਈ ਬੜਾਬਾਲਾ ਔਖਾ ਨੀ ਹੈਗਾ ਜਿਵੇਂ ਆਪਾਂ ਮਨਚੂਰੀਅਨ ਬਣਾਉਂਦੇ ਹਾਂ ਉਵੇਂ ਜਿਹਾ ਹੀ ਬਣ ਜਾਂਦਾ।
ਅੱਛਾ ਅੱਛਾ ਫਿਰ ਵੀ ਤੁਸੀ ਤੁਸੀਂ ਆਪਣੀ ਰੈਸਪੀ ਨਾਲ ਦੱਸੋ ਜ਼ਰਾ ਕਿਵੇਂ ਬਣਾਉਣਦੇ ਹੋ।
ਅੱਛਾ, ਅੱਛਾ ਅਤੇ ਉਹ ਪਨੀਰ ਚਿੱਲੀ ਬਣਾਉਣ ਅਸਤੇ ਤੁਸੀਂ ਪਹਿਲੇ ਸਾਰੀ ਸੋਸ ਸ ਮੰਗਾ ਲਓ ਆਪਣੇ ਘਰ
ਅੱਛਾ-ਅੱਛਾ।
ਜਿਵੇਂ ਚਿੱਲੀ ਸੌਸ ਹੋ ਗਈ ਸੋਇਆ ਸੌਸ ਹੋ ਗਈ। ਔਰ ਆਪਣਾ ਕੈਚਅਪ ਹੋ ਗਿਆ ਹੈ ਨਾ ਔਰ ਹਮ ਗ੍ਰੀਨ ਰੈੱਡ ਚਿੱਲੀ ਸੌਸ ਸੋਇਆ ਸੋਸ ਚਾਰ ਪੰਜ ਸੌਸਾਂ ਰਹਿੰਦੀਆਂ ਨੇ ਇਹਨੂੰ ਮੰਗ ਲੋ ਫੇਰ ਇੱਕ ਆਪਣਾ ਕਿ ਕਹਿੰਦੇ ਨੇ ਕੋਨਫਲਰ ਆਉਂਦਾ ਜਾਂ ਕੋਨਫਲਰ ਕਹਿ ਲਓ ਕਿੱਧਰ ਕੋਈ ਅਰਾਰੋਟ ਯੂਜ ਕਰਦਾ ਕੋਈ ਕੋਨਫਲੋਰ ਯੂਜ ਕਰਦਾ ਹੈ।
ਤੇ ਉਹ ਮੰਗ ਲਓ ਜ ਵਾਈਟ ਕਲਰ ਦੇ ਨੀ ਕਿੰਦੇ ਕੋਨਫਲੋਰ ਉਹ ਚਿਕਨਾ ਚਿਕਨਾ ਜਿਹਾ ਰਹਿੰਦਾ ਹੈਗਾ।
ਹਾਂਜੀ ਹਾਂਜੀ ਹਾਂਜੀ ਹਾਂਜੀ।
ਉਹ ਮੰਗਵਾ ਲਓ ਤੇ ਫੇਰ ਤੁਸੀਂ ਕਿੰਨੇ ਘਰਦੇ ਜਾਨੇ ਹੋ ਉਸ ਹਿਸਾਬ ਨਾਲ ਪਨੀਰ ਮੰਗਾ ਲਓ। ਜਦੋਂ ਤੁਸੀਂ ਕਰਦੇ ਉਸ ਹਿਸਾਬ ਦਾ ਪਨੀਰ ਮੰਗਵਾਓ ਅਤੇ ਫਿਰ ਪਨੀਰ ਲਿਆ ਪਨੀਰ ਦੇ ਪੀਸ ਕਰ ਲਉ।
ਹੂੰ-ਹੂੰ।
ਜਿੰਨੇ ਆਪਣੇ ਹਿਸਾਬ ਨਾਲ ਜਿਵੇਂ ਤੁਸੀਂ ਵੇਸੇ ਤੇ ਬਾਜ਼ਾਰ ਵਿੱਚ ਤੁਹਾਨੂੰ ਪਤਾ ਥੋੜੇ ਮੋਟੇ-ਮੋ ਟੇ ਪੀਸ ਹੁੰਦੇ ਨੇ ਬਣਾਉਣ ਵਾਲੇ। ਹਨਾ ਤੇ ਉਹਨੂੰ ਤੁਸੀਂ ਉਸ ਹਿਸਾਬ ਦੇ ਪੀਸ ਕੱਟ ਲਉ ਫਿਰ ਉਹ ਕੀ ਕਹਿੰਦੇ ਨੇ ਇੱਕ ਪਲੇਟ ਇੱਕ ਪਲੇਟ ਲੈ ਲਉ ਉਹਦੇ ਵਿੱਚ ਥੋੜ੍ਹਾ ਜਿਹਾ ਆਰਾ ਰੋਟ ਨੂੰ ਘੋਲ ਲਉ।
ਹਲਕਾ ਜਿਹਾ ਬੀ ਫੁੱਲ ਮਾਲਾ ਲੂਣ ਪਾ ਲਓ ਥੋੜਾ ਜਿਹਾ ਕਲਰ ਪਾ ਲਓ ਫੂਡ ਕਲਰ ਨਹੀਂ ਹੁੰਦਾ ਆਪਣਾ ਉਹ ਫੂਡ ਕਲਰ ਪਾ ਲਓ ਹਾਂਜੀ ਹਾਂ ਹਾਂ ਹਾਂ। ਤੇ ਫਿਰ ਨਾ ਹੁਣ ਜੇ ਵਿੱਚ ਨਾ ਫਿਰ ਪਾ ਪਨੀਰ ਦੇ ਟੋਟੇ ਪਾ ਲਓ ਅਗਰ ਤੁਹਾਨੂੰ ਲੱਗਦਾ ਪਿਆ। ਥੋੜਾ ਜਿਆਦਾ ਡਰਾਏ ਹੈਗਾ ਹੈ।
ਤੇ ਫਿਰ ਹਲਕਾ ਜਿਹਾ ਮਾੜਾ ਜਿੰਨਾ ਪਾਣੀ ਪਾ ਲੋੋ ਦੋ ਚਮਚ ਜਿਤਨਾ ਫਿਰ ਉਹਨੂੰ ਹਿਲਾ ਕੇ ਨਾ
ਤੇ ਹਲਕਾ ਹਲਕਾ ਜਿਹਾ ਤੁਸੀਂ ਤੁਹਾਡੀ ਮਰਜ਼ੀ ਹੈ ਤੁਸੀਂ ਡੀਪ ਫਰਾਈ ਕਰਨਾ ਡੀਪ ਫਰਾਈ ਕਰੋ ਅਗਰ ਤੁਸੀਂ, ਰੋਸਟ ਕਰਨਾ ਤੇ ਤਵੇ ਤੇ ਰੋਸਟ ਕਰ ਲੋ ਪਨੀਰ ਨੂੰ ਹਨਾ ਕਿਉਂਕਿ ਕੋਈ ਆਇਲੀ ਕੋਈ ਘੱਟ ਖਾਂਦਾ ਕੋਈ ਜ਼ਿਆਦਾ ਖਾਂਦਾ ਉਸ ਹਿਸਾਬ ਨਾਲ ਹੁਣ ਅਸੀਂ ਲੋਕ ਤੇ ਹੁਣ ਨਹੀਂ ਖਾਂਦੇ ਅਸੀਂ ਤਾਂ ਰੋਸਟ ਕਰਕੇ ਹੀ ਖਾਂਦੇ ਹਾਂ ਤੇ ਉਸ ਹਿਸਾਬ ਨਾਲ ਜਿਵੇਂ ਤੁਹਾਨੂੰ ਜੱਚਦਾ ਉਵੇਂ ਕਰਕੇ ਉਹ ਕੱਢ ਲਓ ਫਿਰ ਉਹ ਤੇਲ ਬਿਲਕੁਲ ਜਦੋਂ ਆਪਾਂ ਨੇ ਚਿੱਲੀ ਪਨੀਰ ਬਣਾਉਣਾ ਤੇ ਤਲਣ ਦੇ ਬਾਅਦ ਤੇਲ ਸਾਰਾ ਕੱਢ ਲੈਣਾ, ਮੁਸ਼ਕਿਲ ਨਾਲ ਦੋ ਹੱਥ ਦੋ ਚਮਚ ਤੇਲ ਹੋ ਦੋ ਵੀ ਬਹੁਤ ਜ਼ਿਆਦਾ ਹੋ ਜਾਏਗਾ
ਥੋੜਾ ਜਿਹਾ ਤੇਲ ਰੱਖਣਾ ਉਹਦੇ ਵਿੱਚ, ਫੇਰ ਉਹਦੇ ਵਿੱਚ ਤੁਸੀਂ ਇੱਕ ਪਿਆਜ ਕੱਟ ਲਓੁ, ਤੁਹਾਨੂੰ ਪਤਾ ਪਿਆਜ ਕਿਸ ਤਰ੍ਹਾਂ ਕਟੀਂਦੇ ਨੇ ਉਹ ਤੇ ਚਿੱਲੀ ਪਨੀਰ ਵਾਸਤੇ ਪਿਆਜ ਦੂਸਰੇ ਤਰੀਕੇ ਨਾਲ ਕਟੀਨੇ ਵਿੱਚ
ਹਾਂਜੀ, ਉਹ ਮੈਂ ਨੇ ਵੇਖ ਖਿਆ ਹੈ।
ਫ਼ਰਕ ਪੈਂਦਾ ਬਦਾ ਹਾਂਜੀ, ਤੈਨੂੰ ਸਮਝ ਨਹੀਂ ਆਂਦਾ ਪਿਆ ਉਹ ਕੱਢ ਲਓ, ਹੋਰ ਫੇਰ ਉਹ ਨਾਲ ਲਿਖੀ ਕੇਂਹੇਂਦੇ ਨੇ? ਉਹ ਕਰ ਲਵੋ ਪਏ ਕੀ ਕਹਿੰਦੇ ਸਿ਼ਮਲਾ ਮਿਰਚਾਂ ਕਟ ਲੋ ਮੰਮਾ ਦਾ ਕਹਿੰਦੇ
ਹਮ, ਉਵੇਂ ਜਿਵੇਂ ਪਿਆਜ ਕੱਟ
ਹਾਂ, ਸ਼ਿਮਲਾ ਮਿਰਚ ਕਟ ਹੋਰ ਅਗਰ ਹੁਣ ਕਿੱਧਰ ਕਿੱਧਰ ਰੈਡ ਕੈਪਸੀਿਕਮ ਰਹਿੰਦਾ ਕਿੱਧਰ ਕਿਧਰ ਯਲੋ ਕੈਪਸ ਤੇ ਕਮ ਮਿਲਦੇ ਨੇ ਹੁਣ ਹਰ ਜਗ੍ਹਾ ਅਵੇਲੇਬਲ ਨ ਰਹਿੰਦੇ, ਉਸ ਕਰਕੇ ਤੁਸੀਂ ਟਮਾਟਰ ਲੈ ਸਕਦੇ ਹੋ, ਟਮਾ ਇਹਨੂੰ ਕੱਟ ਕੇ ਨਾ ਓਹਦਾ ਵਿਚ ਦਾ ਜੋ ਗੁੱਦਾ ਰਹਿੰਦਾ ਹੈਗਾ ਉਹ ਸਾਰਾ ਕਢ ਲੈਣਾ ਤੇ ਜਿਹੜਾ ਫਿਰ ਡਰਾਏ ਟਮਾਟਰ ਬੱਚਾ ਗਾ ਉਹਨੂੰ ਅਪਾ ਕੈਪਸੀਕਮ ਵਾਕਣ ਰੈਡ ਕੈਪਸੀਕਮ੍ਹ ਵਾਕਣ ਯੂਜ ਕਰ ਸਕਦੇ ਹਾਂ।
ਅੱਛਾ ਅੱਛਾ
ਹਾਂ, ਇਹ ਤਿੰਨ ਚਾਰ ਚੀਜ਼ਾਂ ਪਾ ਕੇ ਇਹਨਾਂ ਨੂੰ ਹਲਕਾ -ਹਲਕਾ ਫਰਾਈ ਕਰ ਲਉ, ਫੇਰ ਤੁਸੀਂ ਆਪਣੀ ਸੋਸਾਂ ਪਾ ਲਓ, ਜੋ ਵੀ ਸੋਸ ਹੈਗੀਆਂ ਨੇ ਤੁਹਾਡੇ ਕੋਲ, ਜਿੱਨਾ ਤੁਸੀਂ ਸੋਸ ਆਪਣੇ ਸਵਾਦ ਅਨੁਸਾਰ ਪਾਓ ਕਿੰਨਾ ਤੁਸੀਂ ਤੇਜ਼ ਕਰਨਾ ਚਾਹੁੰਦੇ ਹੋ, ਕਿੰਨਾ ਮਿੱਠਾ ਖਾਣਾ ਹੈ ਤਾਂ ਥੋੜ੍ਹੀ ਟਮਾਟੋ ਸੋਸ ਜ਼ਿਆਦਾ ਪਾ ਲਓ ਸਪਾਈਸੀ ਚਾਹੀਦਾ ਹੈ, ਅਤੇ ਉਹ ਰੈੱਡ ਚਿੱਲੀ ਸੌਸ ਜ਼ਿਆਦਾ ਪਾ ਲਉ। ਵਿਨੇਗਰ ਥੋੜ੍ਹਾ ਵੇਖ ਕਰ ਪਾਉਣਾ ਪੈਂਦਾ, ਕਿਉਂਕਿ ਫਿਰ ਉਹਦੇ ਨਾਲ ਨਾ ਖੱਟਾ ਬਹੁਤ ਹੋ ਜਾਂਦਾ।
ਇੱਕ ਚਮਚ ਜਿੱਤਨਾ ਹੋ
ਹਾਂ, ਇੱਕ ਚਮਚ ਦੋ ਚਮਚ ਇਤਨਾ ਬਹੁਤ ਹੋ ਜਾਂਦਾ, ਕਿਉਂਕਿ ਫਿਰ ਉਹ ਜ਼ਿਆਦਾ ਪਾਓ ਤੇ ਇੱਕਦਮ ਟੇਸਟ ਬਹੁਤ ਖੱਟਾ ਖੱਟਾ ਹੋ ਜਾਂਦਾ, ਬਸ ਇਓ ਸਭ ਕੁੱਛ ਪਾ ਕੇ ਹਲਕਾ ਜਹਾ ਤੁਹਾਨੂੰ ਲੱਗਦਾ ਨੂਨ ਪਾ ਲੋ, ਤੇ ਬਸ ਇਵੇਂ ਹੀ ਬਸ ਪਾ ਕੇ ਹਲਕਾ ਜਿਹਾ ਤੁਸੀਂ ਫੇਰ ਇਕ ਇੱਕ ਕਟੋਰੀ ਚ ਚਮਚ ਇਤਨਾ ਦੋ ਚਮਚ ਇਤਨਾ ਕੋਨਫਲਾਰ ਨੂੰ ਖੋਲ ਕੇ
ਫਿਰ ਉਹ ਵੀ ਵਿੱਚੇ ਪਾ ਲੋ ਉਹਦੇ ਨਾਲ ਕੀ ਹੋਏਗਾ ਤੁਹਾਡੀ ਗ੍ਰੇਵੀ ਰਹੇਗੀ ਨਾ ਉਹ ਥੋੜ੍ਹੀ ਉਹ ਹੋ ਜਾਏਗੀ। ਗਰੇਵੀ ਮਤਲਬ ਉਹ ਟਾਈਟ ਹੋ ਜਾਏਗੀ, ਡਰਾਏ ਹੋ ਜਾਏਗੀ, ਇਸਨਾ ਗਰੇੇਵੀ ਥੋੜ੍ਹੀ ਜ ਹੋ ਜਾਂਦੀ ਚਿਕ ਚਿਕਨੀ ਚਿਕਨੀ ਜੀ।
ਫੇਰਉਹ ਅਲੱਗ ਹੀ ਦਿਖਦੀ ਹੈਗੀ, ਉਹੁਣ ਆਪਾਂ ਬਾਜ਼ਾਰ ਚ ਖਾਂਦੇ ਹਾਂ ਉਹਨਾਂ ਦੀ ਗ੍ਰਰੇਵੀ ਕਿੰਨੀ ਉਹ ਰਹਿੰਦੀ ਹੈਗੀ ਹੈ।
ਤੇ ਉਵੇਂ ਜਿਹੀ ਬਣਾਉਣ ਵਾਸਤੇ ਹਾਂ, ਉਹਦੇ ਵਿੱਚ ਆਪਾਂ ਨੂੰ ਇੱਕ ਦੋ ਚਮਚ ਉਹ ਪਾਣਾ ਪੈਣਾ ਬਸ ਫਿਰ ਉਹ ਆਪ ਪਨੀਰ ਪਾ ਲਓ, ਅਗਰ ਗ੍ਰਰੇਵੀ ਨੂੰ ਬੋਇਲ ਆ ਜਾਏ। ਉਹ ਗਰੇਵੀ ਤੁਸੀਂ ਆਪਣੇ ਤੇ ਆਪ ਜੇ ਬਣਾਓ ਤੁਸੀਂ ਕਿੰਨੀ ਗ੍ਰੇਵੀ ਖਾਣਾ ਚਾਹੁੰਦੇ ਹੋ? ਡਰਾਏ ਕਰਨਾ ਚਾਹੁੰਦੇ ਹੋ ਸੈਮੀ ਡਰਾਏ ਜਾਂ ਫਿਰ ਗਰੇੇਵੀ ਵਾਲਾ ਉਸ ਹਿਸਾਬ ਨਾਲ ਗ੍ਰੇਵੀ ਬਣਾ ਕੇ ਪਨੀਰ ਪਾ ਦੋ, ਥੋੜ੍ਹੀ ਦੇਰ ਇੱਕ ਦੋ ਉਬਾਲੇ ਦਓ ਤੇ ਬੰਦ ਕਰ ਦੋ। ਹੋਰ ਜ਼ਿਆਦਾ ਟਾਈਮ ਰੱਖਣਾ ਨੀ ਪੈਂਦਾ, ਫਿਰ ਨਹੀਂ ਤਾਂ ਕੀ ਹੁੰਦਾ ਉਹ ਡਰਾਏ ਹੋ ਜਾਂਦਾ, ਫੇਰਬਹੁਤ ਟਾਇਮ ਅਗਰ ਤੁਸੀਂ ਜਿਸ ਜੇ ਬਣਾ ਰਹੇ ਹੋ ਉਹਨੂੰ ਉਸ ਥੋੜ੍ਹੀ ਦੇਰ ਪਹਿਲੇ ਹੀ ਨੂੰ ਖੋਲੋ ਖਾਣ ਵਾਸਤੇ ਬਣਾਓ ਜਿਸ ਟੈਮ ਖਾ ਰਹੇ ਹੋ ਨਾ ਤੇ ਥੋੜੀ ਦੇਰ ਪਹਿਲੇ ਹੀ ਬਣਾਓ ਉਹਨੂੰ ਫਿਰ ਜਾਦਾ ਟੈਮ ਲੱਗਦਾ ਨੀ ਬਣਾਨ ਵਿਚ ਫਟਾਫਟ ਬਣ ਜਾਂਦਾ ਤੇ ਕੀ ਗੱਲ ਅੱਜ ਬਣਾ ਰਹੇ ਔ ਕੋਈ ਆ ਰਿਹਾ ਕੀ ਤੁਹਾਡੇ ਘਰ ਕੋਈ ਪਰੋਣੇ ਆ ਰਹੇ ਨੇ
ਨਹੀਂ ਜੀ ਸਾਡੇ ਹੈਨਾ ਹੈਗੇ ਨੇ ਕੋਈ ਮਹਿਮਾਨ ਉਹ ਆਉਣ ਲੱਗੇ ਨੇ ਤੇ ਉਨਾਂ ਦੇ ਵਾਸਤੇ ਬਣਾਉਣ ਲੱਗੀ ਸਾਂ ਮੈਂ ਸੋਚਿਆ ਮੈਂ ਕਿਹਾ ਪੁੱਛਾਂ ਕਿਸੇ ਕੋਲੋਂ ਤੇ ਮੈਨੂੰ ਯਾਦ ਆਇਆ ਕਿ ਤੁਸੀਂ ਮੇਰੀ ਫਰੈਂਡ ਹੋ ਤੇ ਤੁਹਾਡੇ ਕੋਲੋਂ ਪੁੱਛੇਗਾ
ਹਾਂਜੀ ਹਾਂ
ਉਹ ਹਾਂ ਇੱਕ ਵਾਰੀ ਆਪਾਂ ਨੇ ਬਣਾਇਆ ਮੈਂ ਬਣਾ ਕੇ ਲਿਆਈ ਨੀ ਸੀ ਕਿ ਕਿਟੀ ਪਾਰਟੀ ਦੇ ਵਿੱਚ
ਹਾਂਜੀ ਹਾਂਜੀ
ਹਾਂ ਫਿਰ ਉਹ ਸਭ ਨੂੰ ਟੇਸਟ ਬੜਾ ਅੱਛਾ ਲੱਗਾ ਸੀਗਾ
ਹਾਂਜੀ ਹਾਂਜੀ
ਹੂੰ ਮੈਂ ਬਣਾਉਂਦੀ ਰਹਿੰਦੀ ਹਾਂ ਹੁਣ ਮੇਰੇ ਘਰ ਕੋਈ ਆ ਗਿਆ ਜਾਂ ਬੱਚੇ ਬੱਚੇ ਹੈਗੇ ਨੇ ਬੱਚਿਆਂ ਦੀ ਕੋਈ ਕਿਟੀ ਪਾਰਟੀ ਹੋ ਗਈ ਬੱਚੇ ਜਿਵੇਂ ਕਰਦੇ ਰਹਿੰਦੇ ਨੇ ਕਿਸੇ ਬੱਚੇ ਦਾ ਬਰਡੇ ਹੋਏ ਤੇ ਫੇਰ ਅਸੀ ਘਰ ਹੀ ਬਣਾ ਲੈਂਦੇ ਹਾਂ ਅਸੀਂ ਬਾਜ਼ਾਰੋਂ ਚੀਜ਼ਾਂ ਬਹੁਤ ਘਟ ਲਿਆਦੇ ਆ
ਸਹੀ ਗੱਲ ਹੈ ਬਜ਼ਾਰ ਉਨੂੰ ਕਿਵੇਂ ਤਰੀਕੇ ਕੇ ਨਾ ਗੰਦੇ ਹੱਥਾਂ ਨਾਲ ਬਣਾਉਂਦੇ ਨੇ ਤੇ
ਕੀ ਪਾ ਰਹੇ ਨੇ ਹੁਣ ਆਪਾਂ ਨੂੰ ਥੋੜਾ ਨਾ ਪਤਾ ਹੈ ਕੋਈ ਸਈ ਏ ਹੁਣ ਪਨੀਰ ਵੀ ਆਪਾਂ ਨੂੰ ਦੇਖਿਆ ਜਾਏ ਤੇ ਕਿੰਨਾ ਨਕਲੀ ਪਨੀਰ ਅੱਜ ਦੇ ਚ ਆ ਰਿਹਾ ਹੁਣ ਅਸੀਂ ਕਈ ਹੁਣ ਕਈ ਲੋਕ ਕਰਦੇ ਨੇ ਪਨੀਰ ਵੀ ਘਰ ਈ ਬਣਾ ਰਹੇ ਨੇ
ਹਾਂਜੀ ਹਾਂਜੀ
ਹੂੰ
ਔਰ ਬਾਜ਼ਾਰੀ ਇਹ ਗੰਦੇ ਹੱਥਾਂ ਨਾਲ ਅਸੀ ਲੋਕ ਏ ਕਿ ਬਾਰ ਬਾਰ ਹੱਥ ਧੋਨਦੇ ਰਹਿੰਦੇ ਆ ਤੇ ਬਣਾਉਂਦੇ ਰਹਿੰਦੇ
ਫਿਰ ਆਪਾਂ ਆਪਣੇ ਘਰ ਵਿੱਚ ਵਧੀਆ ਸਫਾਈ ਨਾਲ ਬਣਾਵਾਂਗੇ ਬੱਚਿਆਂ ਨੂੰ ਵਧੀਆ ਚੀਜ਼ ਖਵਾਵਾਂਗੇ ਹੁਣ ਬਾਜ਼ਾਰ ਕੀ ਹੋ ਰਿਹਾ ਹੈ ਕਿਸ ਤਰ੍ਹਾਂ ਬਣਾ ਰਹੇ ਨੇ ਕੀ ਪਾ ਰਹੇ ਨੇ ਸਾਨੂੰ ਥੋੜਾ ਨਾ ਪਤਾ ਹੈ
ਹਾਂਜੀ ਹਾਂਜੀ
ਹੂੰ ਵੈਸੇ ਅੱਜ ਕੱਲ ਤੁਹਾਨੂੰ ਪਤਾ ਅੱਜ ਕੱਲ੍ਹ ਕਿੰਨੀ ਬਿਮਾਰੀਆਂ ਹੋ ਰਹੀਆਂ ਨੇ ਇਸ ਕਰਕੇ ਅੱਜ ਅੱਜ ਕੱਲ੍ਹ ਬਾਜ਼ਾਰ ਦਾ ਖਾਣਾ ਇੱਕਦਮ ਅਵੋਇਡ ਈ ਕਰਨਾ ਚਾਹੀਦਾ
ਹਾਂਜੀ ਫਿਰ ਤੁਸੀਂ ਘਰ ਫਿਰ ਬੱਚੇ ਹੈਗੇ ਬੱਚੇ ਹੈਗੇ ਨੇ ਤਾਂ ਫੇਰ ਸਪੈਸ਼ਲ ਸਮਾਨ ਬਣਾਉਣ
ਬਸ ਮੇਰਾ ਤੇ ਬਣਦਾ ਰਹਿੰਦਾ ਕਦੀ ਇਹ ਬਣਾ ਲਿੱਤਾ ਪਨੀਰ ਚਿੱਲੀ ਬਣਾ ਲਿੱਤਾ ਕਦੀ ਬੱਚੇ ਕੁਛ ਕਹਿਣ ਤੇ ਭਾਜੀ ਕਹਿਣ ਤੇ ਫਰ ਪਨੀਰ ਦੇ ਪਕੋ ਪਕੋੜੇ ਕੱਢ ਲਿਤੇ ਕਦੀ ਕੁਛ ਕਦੀ ਕੁੱਛ ਚੱਲਦਾ ਰਹਿੰਦਾ ਪਰ ਮੇਰਾ ਇਹ ਮੋ ਮੋਟਿਵ ਮੋਟਿਵ ਰਹਿੰਦਾ ਏ ਕਿ ਮੈਂ ਹਰ ਆਪਣੀ ਡਿਸ਼ ਦੇ ਵਿੱਚ ਜਿੰਨੀ ਹੋ ਸਕੇ ਜ਼ਿਆਦਾ ਤੋਂ ਜ਼ਿਆਦਾ ਆਪਣੀ ਵੈਜਟ ਕੇਵਲ ਐਡ ਕਰਨ ਦੀ ਕੋਸ਼ਿਸ਼ ਕਰਨੀ ਆਂ
ਹਾਂਜੀ ਅੱਛਾ
ਖਾਣ ਦੋ ਕਿ ਐਵੇਂ ਬੱਚੋ ਨੂੰ ਤੁਸੀਂ ਐਵੇਂ ਤੁਸੀਂ ਬੱਚਿਆਂ ਨੂੰ ਕਓ, ਹਾਂ ਐਵੇਂ ਅਸੀਂ ਬੱਚਿਆਂ ਨੂੰ ਕਵਾਂਗੇ ਤੁਸੀਂ ਇਹ ਖਾ ਲੋ ਪੱਤਾ ਗੋਭੀ ਖਾ ਲੋ ਇਹ ਖਾ ਲੋ ਐਵੇਂ ਖਾਂਦੇ ਨਹੀਂ, ਹੁਣ ਆਪਾਂ ਕਿਸੇ ਚੀਜ਼ 'ਚ ਪਾ ਕੇ ਦੇਆਂਗੇ ਤੇ ਉਹ ਖਵੀ ਜਾਂਦੀ ਹੈ
ਹਾਂ ਹਾਂਜੀ ਹਾਂਜੀ
ਮਿਸ਼ਰਾ ਹੁਣ ਜਿਵੇਂ ਲੋਕੀ ਹੈਗੀ ਏ, ਕੱਦੂ ਏ, ਹੁਣ ਕੋਈ ਬੱਚਾ ਖਾਣਾ ਪਸੰਦ ਕਰਦਾ ਕੋਈ ਬੱਚਾ ਨਹੀਂ ਖਾਂਦਾ ਫੇਰ ਉਹ ਵੀ ਫੇਰ ਅਸੀਂ ਕੀ ਕਰ ਨੇ ਹੁਣ ਬੱਚਿਆਂ ਨੂੰ ਪ੍ਰੋਟੀਨ ਦੇਣ ਵਾਸਤੇ, ਉਹਨੂੰ ਵੀ ਮੈਂ ਕੀ ਕਰਨੀ ਆ ਉਹਨੂੰ ਪੀਸ ਕੇ ਨਾ ਆਪਣੀ। ਆਟੇ ਵਿੱਚ ਪਾ ਦੇਨੀ ਆ।
ਅੱਛਾ! ਅੱਛਾ!
ਉਹ ਰੋਟੀਆਂ ਬਣ ਜਾਂਦੀਆਂ ਨੇ ਮੀਸੀਆਂ ਰੋਟੀਆਂ ਵਰਗੀਆਂ, ਥੋੜ੍ਹਾ ਜਿਹਾ ਵੇਸਨ ਪਾ ਲਿੱਤਾ ਸਭ। ਪਾ ਲੀਤਾ ਧਨੀਆ-ਧੁਨੀਆਂ ਤੇ ਇਸ ਤਰ੍ਹਾਂ ਕੀ ਹੁੰਦਾ। ਬੱਚੇ ਨੂੰ ਹਰ ਪ੍ਰਕਾਰ ਦਾ ਪ੍ਰੋਟੀਨ ਵਿਟਾਮਿਨ ਜੋ ਵੀ ਰਹਿੰਦਾ ਆਪਣੀ। ਹੁਣ ਰੱਬ ਜਾਣੇ ਮਿਲ ਮਿਲ ਰਿਹਾ ਨਹੀਂ ਮਿਲ ਰਿਹਾ ਪਰ ਅਸੀਂ। ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਨੂੰ ਮਿਲੇ।
ਹਾਂਜੀ! ਹਾਂਜੀ! ਸਹੀ ਗੱਲ
ਬਾਕੀ ਹੁਣ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ, ਹਰ ਚੀਜ਼ ਤੇ ਨਕਲੀ ਆਉਂਦੀ ਪਈ ਗੀ। ਦਾਲਾਂ ਤੋਂ ਲੈ ਕਰ, ਤੇ ਹਰ ਚੀਜ਼ ਤੋਂ ਲੈ ਕਰ।
ਮੈਂ ਵੀ ਫੇਰ ਮੇਰਾ ਬੱਚਾ ਵੀ ਛੋਟਾ ਥੋੜ੍ਹਾ ਵੱਡਾ ਹੋ ਜਾਏਗਾ, ਤੇ ਫਿਰ ਮੈਂ ਵੀ ਟਰਾਈ ਕਰਾਂਗੀ ਆਪ ਆਪਣੇ ਬੱਚੇ ਤੇ।
ਹਾਂ! ਤੇ ਤੁਸੀਂ ਆਪਣੇ ਬੱਚਿਆਂ ਨੂੰ ਬਾਹਰ ਦੀ ਚੀਜ਼ਾਂ ਦੀ ਆਦਤ ਨਾ ਲਵਾਉਣਾ ਹੈ, ਇਹ ਟੋਫੀਆਂ ਟੂਫੀਆਂ ਵੀ ਘੱਟ। ਖਵਾਉਣਾ, ਕਿੰਨੇ ਦੰਦ ਖਰਾਬ ਹੁੰਦੇ। ਪਏ ਨੇ ਅੱਜ ਕੱਲ੍ਹ ਛੋਟੇ ਛੋਟੇ ਬੱਚੇ ਆਰ ਸੀ ਟੀ ਕਰਾ ਰਹੇ ਨੇ, ਇੰਨੇ ਦੰਦ ਖ਼ਰਾਬ ਹੋ ਰਹੇ ਬੱਚਿਆਂ ਦੇ।
ਸਹੀ ਹਾਂਜੀ! ਹਾਂਜੀ!
ਟੋਫੀਆਂ ਵਗੈਰਾ ਕੀ ਗੱਲ ਹੈ ਅੱਜ ਕੱਲ੍ਹ ਬੱਚੇ ਕੀ ਕਰਦੇ ਨੇ, ਖਾ ਕੇ ਨਾ। ਤੇ ਨਾਲ ਹੀ ਫਿਰ ਨਾ ਮੂੰਹ, ਆਪਾਂ ਨੂੰ ਬੱਚਿਆਂ ਦਾ ਮੂੰਹ ਕਲੀਅਰ ਕਰਵਾਣਾ ਚਾਹੀਦਾ।
ਹਾਂ! ਹਾਂਜੀ! ਹਾਂਜੀ!
ਖਾ ਲਿੱਤਾ ਬੱਚੇ ਨੂੰ ਆਪਾਂ ਕਹਾਵਾਂਗੇ ਬੱਚੇ ਤੁਸੀਂ ਹੁਣ ਪਾਣੀ ਨਾਲ ਮੂੰਹ ਸਾਫ਼। ਕਰ ਲੋ, ਜਾਂ ਐਵੇਂ ਹੀ ਪੇਸਟ ਨਹੀਂ ਲਗਾ ਰਹੇ ਤੇ ਐਵੇਂ ਹੀ ਬਰੱਸ਼ ਰਬ ਕਰ ਲੋ ਆਪਣੇ।
ਹਾਂਜੀ! ਹਾਂਜੀ! ਇਵੇਂ ਨਾ ਤੇ ਦੰਦਾਂ ਦੇ ਚੋਕਲੇਟ। ਭਲੇ ਉਹ ਕੀੜੇ ਪੈ ਗਏ।
ਕੀੜੇ ਪੈਣ ਲੱਗ। ਜਾਂਦੇ ਨੇ, ਫਿਰ ਕੀ ਇਹ ਫਿਰ ਆਰ ਸੀ ਟੀ ਕਰਾਓ ਇਨਾ ਬੱਚਿਆਂ ਨੂੰ ਵੀ ਪੇਨ ਹੁੰਦਾ, ਫਿਰ ਆਪਣੇ ਪੈਸੇ। ਪੈਸੇ ਵੀ ਜਾਂਦੇ ਨੇ, ਤੁਹਾਨੂੰ ਪਤਾ ਅੱਜ ਕੱਲ੍ਹ ਡਾਕਟ ਡਾਕਟਰ ਹਰ ਗੱਲ 'ਚ ਮੂੰਹ ਫਾੜਨ ਲੱਗ ਜਾਂਦੇ ਨੇ, ਇੱਕ ਟ੍ਰਰੀਟਮੈਂਟ ਕਰਾਓ ਪੰਜ ਹਜ਼ਾਰ। ਜਮਾਂ ਕਰਾਓ। ਇੱਕ ਟਰੀਟਮੈਂਟ ਕਰਾਓ ਇੰਨੇ ਪੈਸੇ ਜਮਾ ਕਰਾਓ।
ਹਾਂਜੀ! ਹਾਂਜੀ!
ਪੈਸੇ ਦਾ ਤੇ ਡਾਕਟਰਾਂ ਨੇ ਵੀ ਕਿ ਉਹ ਕਮਾਉਣ ਵਾਲੇ ਨੂੰ ਪਤਾ ਰਹਿੰਦਾ, ਕਿਵੇਂ ਕਮਾਉਂਦੇ ਨੇ ਵਿਚਾਰੇ।
ਅੱਛਾ ਠੀਕ ਹੈ ਭੈਣ ਜੀ, ਫੇਰ ਬਾਅਦ ਇਚ ਗੱਲ ਕਰਨੀ ਆ। ਫਿਰ ਗੱਲ ਕਰਾਂਗੇ ਹੈਨਾ ਹਾਂਜੀ ਸਤਿ ਸ੍ਰੀ ਅਕਾਲ ਹਾਂਜੀ ਹਾਂਜੀ।